ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਕੀ ਹਾਲ ਚਾਲ।
ਵਧੀਆ ਤੁਸੀਂ ਸੁਣਾਓ?
ਬਸ ਅਸੀਂ ਵੀ ਵਧੀਆ।
ਹਾਂਜੀ।
ਹੋਰ ਸੁਣਾਓ ਡਿਨਰ ਹੋ ਗਿਆ।
ਨਹੀਂ ਹਲੇ ਖਾਣਾ ਹੈ ਹਲੇ ਬੱਚੇ ਕਹਿੰਦੇ ਨੇ ਰੁਕ ਜਾਓ ਥੋੜਾ ਹੋਰ। ਮੈਂ ਕਿਹਾ ਚਲੋ ਇੰਨੇ ਕੋਲ ਹੀ ਕਰ ਲਈਏ।
ਹਾਂਜੀ-ਹਾਂਜੀ ਚੰਗਾ ਕੀਤਾ ਜੇ, ਬਹੁਤ ਦਿਨਾਂ ਬਾਅਦ ਗੱਲ ਹੁੰਦੀ ਪਈ ਹੈ ਵੈਸੇ ਵੀ।
ਹਾਂਜੀ। ਹੋਰ ਦੱਸੋ ਤੁਸੀਂ ਓਨਲਾਈਨ ਸ਼ੋਪਿੰਗ ਕਰਨਾ ਜ਼ਿਆਦਾ ਪਸੰਦ ਕਰਦੇ ਹੋ ਜਾਂ ਆਫਲਾਈਨ। ਹ
ਮੈਂ ਤਾਂ ਔਫ ਔਨਲਾਈਨ ਔਫ
ਪਸੰਦ ਹੈ ਮੈਨੂੰ ਔਨਲਾਈਨ ਪਸੰਦ ਨੀ ਮੈਨੂੰ।
ਹਾਂਜੀ ਨਹੀਂ-ਨਹੀਂ ਔਨਲਾਈਨ ਵੀ ਅੱਛੀ ਚੀਜ਼ ਹੈ ਦੇਖੋ ਸਿੱਕੇ ਦੇ ਦੋਨੋ ਪਹਿਲੂ ਆਉਂਦੇ ਨੇ। ਔਨਲਾਈਨ ਵੀ ਅੱਛੀ ਹੈ, ਔਫਲਾਈਨ ਵੀ ਅੱਛੀ ਹੈ। ਕਿਉਂਕਿ ਦੇਖੋ ਔਨਲਾਈਨ ਚ ਅਸੀਂ ਅਹ ਕੱਪੜਾ ਨਹੀਂ ਵੇਖ ਸਕਦੇ। ਅਸੀਂ ਖਾਲੀ ਰੀਵਿਊ ਚੈੱਕ ਕਰਕੇ ਮੰਗਾ ਲੈਂਦੇ ਹਾਂ ਚੀਜ਼ ਹੈਨਾ। ਦੇਖੋਂ ਕਿਸ ਲੈ ਆਉਦਾ ਸਾਡੇ ਸਾਈਜ਼ ਛੋਟੇ ਵੱਡੇ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਮਤਲਬ ਅ ਵਾਪਿਸ ਕਰਨਾ ਫੇਰ ਉਹਦੇ ਚ, ਵੈਸੇ ਰਿਟਰਨ ਤੇ ਹੋ ਹੀ ਜਾਂਦਾ ਹੈ ਖੈਰ। ਰਿਟਰਨ ਕਰਨਾ ਹੈ ਫੇਰ ਉਹਦੇ ਬਦਲੇ ਦੂਸ
ਕਦੀ ਕਦੇ ਇਨੀ ਮੁਸ਼ਕਿਲ ਮੇਰੇ ਨਾਲ ਨਾ ਇੱਕ ਦੋ ਬਾਰੀ ਬੜੀ ਪ੍ਰੋਬਲਮ ਹੋਈ ਐ ਰਿਟਰਨ ਕਰਨਾ ਵੀ ਰਿਟਰਨ ਵੀ ਨਹੀਂ ਹੋ ਪਾਇਆ ਔਰ ਦੂਜੀ ਗੱਲ ਇਹ ਕਿ ਖ਼ਰਾਬ ਚੀਜ਼ ਆਗੀ, ਜੋ ਮੰਗਵਾਇਆ ਸੀ ਉਸ ਤੋਂ ਬਿਲਕੁਲ ਹੀ ਹੱਟ। ਤੇ ਫਟੀ ਵੀ ਸਾੜੀ ਆ ਗਈ।
ਉਹੀ ਨਾ ਕਲਰ ਚ ਵੀ ਹਾਂਜੀ।
ਮੰਗਵਾਈ ਸੀ ਜੀਨਸ ਮੰਗਵਾਈ ਸੀ ਆਪਣੀ ਔਰ ਜੀਨਸ ਨਾ ਕੇ ਫਟੀ ਵੀਈ ਸਾੜੀ ਆ ਗਈ। ਤੇ ਬੜਾ ਹੀ ਮਨ ਖ਼ਰਾਬ ਹੋਇਆ। ਔਰ ਰਿਟਰਨ ਵੀ ਨਹੀਂ ਹੋਈ ਫਿਰ ਉਹ। ਕਿਉਂਕਿ ਉਹ ਫਰੋਡ ਹੀ ਵਰਕ ਕੀਤਾ ਸੀ ਜਿੰਨੇ ਵੀ ਕੀਤਾ ਸੀ ਨਾ। ਉਹ ਕੁਈ ਨਹੀਂ ਕਰਦਾ ਪਿਆ ਸੀ ਕੋਈ।
ਉਹੀ ਹੈ ਨਾ ਦੇਖੋ ਔਫਲਾਈਨ ਅੱਛਾ ਹੁੰਦਾ ਹੈ ਆਪ ਔਫਲਾਈਨ ਜਾਓਗੇ ਤੇ ਆਪ ਕਰੋ ਨਿਕਲੋਗੇ। ਥੋੜਾ ਆਪਦਾ ਮਨ ਵੀ ਫਰੈਸ਼ ਹੋਏਗਾ। ਥੋੜਾ ਆਪ ਚੱਲੋਗੇ ਥੋੜਾ ਸਰੀਰ ਵੀ ਸਵਸਥ ਰਹੇਗਾ, ਹਨਾ ਔਰ ਅਸੀ ਦੇਖੋ ਜਾਵਾਂਗੇ ਦੁਕਾਨ ਤੇ ਇੱਕ ਚਾਰ ਦੁਕਾਨ ਤੇ ਅਸੀਂ ਘੁੰਮਾਂਗੇ। ਆਪਣੀ ਪਸੰਦ ਦਾ ਕੱਪੜਾ ਲੈ ਸਕਦੇ ਹਾਂ। ਆਪਣੀ ਪਸੰਦ ਦਾ ਡਿਜ਼ਾਇਨਿੰਗ ਆਪਣੀ ਪਸੰਦਾਈ, ਸਟੀਚਿੰਗ ਕਰਵਾਸ। ਸਕਦੇ ਹਾਂ, ਔਰ ਅਸੀਂ ਉਹਨੂੰ ਆਪਣੇ ਹੀ ਬਜਟ ਵਿਚ ਪਰਚੇਸ ਵੀ ਕਰ ਸਕਦੇ। ਮੈਂ ਹਾਂ, ਅਸੀਂ ਉਹ ਨਾਲ ਬਾਰਗੇਨਿੰਗ ਵੀ ਕਰ ਸਕਦੇ ਹਾਂ ਹਨਾ।
ਹਾਂਜੀ, ਮੈਂ ਵਧੀਆ ਤੁਸੀਂ ਸੁਣੋ।
ਕਿਉਕਿ ਦੇਖੋ, ਬਾਰਗੇਨਿੰਗ ਕਰਨਾ ਔਰਤਾਂ ਦਾ ਜਨਮ ਸਿੱਧ ਕਾਰ ਹੈ, ਬਾਰਗਿਨ ਕਰਨ ਚ ਔਰਤ ਤਾਂ ਬਹੁਤ ਹੁਸ਼ਿਆਰ ਹੁੰਦੀਆਂ ਨੇ।
ਤਾ ਵੀ ਆਪਣੀ, ਬਾਰਗਿਨਾ ਰੱਖਦੀਆਂ।
ਐਨਜੀ, ਕਿਉਕਿ ਦੇਖੋ ਇਵੇ ਵਾਰਨਿੰਗ ਕਰਨ ਵਿਚ ਵੀ ਸਹੀ ਹੈ।
ਕਿਉਕਿ ਨਾ ਦੇਖੋ ਹੁਣ, ਅਸੀਂ ਮਾਰਕੀਟ ਜਾਣੇ ਆ, ਇੱਕ ਚੀਜ਼ ਦੇ ਨਾਲ ਅਸੀਂ ਚਾਰ ਚੀਜ਼ਾਂ ਲਿਆਣੇ ਆ।
ਇਹ ਜ਼ਰੂਰੀ ਨਹੀਂ ਕਿ ਅਸੀਂ ਸੂਟ ਹੀ ਲਹਿਣ ਗਏ ਆ, ਕਈ ਵਾਰੀ ਆਪਣੇ ਮਦਰਸ ਵਾਸਤੇ ਜਾਂ ਬ। ਬੱਚਿਆਂ ਵਾਸਤੇ ਕੋਈ, ਐਸੇ ਫੈਬਰਿਕ ਪਸੰਦ ਆ ਜਾਂਦੇ ਨੇ, ਜੋ ਅਸੀ ਕਹਿਨੇ ਹਾਂ ਕਿ ਇੱਕੋ ਨਜ਼ਰ ਚ। ਪਾ ਜਾਂਦੇ ਨੇ ਅਸੀਂ ਲੈ ਲਹਿਣੇ। ਹਨਾ ਔਰ ਕਈ ਵਾਰੀ ਐਸਾ ਹੁੰਦਾ ਮੋਲ ਵਗੈਰਾ ਹੁੰਦੇ ਨੇ ਤੇ ਅਸੀਂ ਜਾਂਦੇ ਹਾਂ। ਉਹਦੇਚ ਕਈ ਵੈਰਾਇਟੀਆਂ ਹੁੰਦੀਆਂ ਨੇ ਫ ਵੇਅਰ ਐਜਲ ਕਾਫੀ ਚੀਜ਼ਾਂ ਹੁੰਦੀਆਂ ਨੇ, ਜੋ ਅਸੀਂ ਨਾਲ ਹੀ ਪਰਚੇਸ ਕਰ ਲੈਂਦੇ ਹਾਂ। ਖਾਣ ਦਾ ਵੀ, ਖਾਣ ਦਾ ਵੀ ਸਿਸਟਮ ਹੋ ਗਿਆ ਹੁਣ। ਤੇ ਮੋਲ ਵਿਚ ਜਾਓ, ਆਪਣਾ ਖਾ ਪੀ ਵੀ ਆਓ।
ਹਾਂਜੀ ਹੋਰ ਕੀ।
ਔਫਲਾਈਨ ਦਾ ਇਹ ਇੱਕ ਬਹੁਤ ਵੱਡਾ ਫਾਇਦਾ ਹੈ। ਕਿ ਤੁਸੀਂ ਜਾ ਕੇ ਨਾ ਕੁਛ ਵੀ ਖਾ ਪੀ ਵੀ ਸਕਦੇ ਹੋ।
ਬਿਲਕੁਲ, ਤਾਹੀ ਮੈਨੂੰ ਥੋੜਾ ਔਫਲਾਈਨ ਹੀ ਸ਼ੋਪਿੰਗ ਕਰਨਾ ਪਸੰਦ ਹੈਗਾ। ਤੁਸੀਂ ਦੇਖੋ ਵੋਕ ਦੀ ਵੋਕ। ਹੋ ਜਾਂਦੀ ਹੈ, ਜਿੱਥੇ ਕਿ ਕਿ ਕਦੇ ਲੰਬਾ ਟੂਰ ਹੋ, ਆਊਟਿੰਗ ਹੋ ਜਾਂਦੀ ਹੈ। ਥੋੜਾ ਜਿਹਾ ਬੰਦਾ ਬਾਹਰੋਂ ਮੋਲ-ਸ਼ੋਲ ਦੀ ਘੁੰਮ ਕੇ ਆ ਜਾਂਦਾ ਹੈ। ਓਦਾਂ ਦੇ ਘਰ ਘਰ ਬੈਠੇ ਹੋਏਗਾ।
ਉਹੀ ਨਾ ਥੋੜ੍ਹਾ ਬੰਦੇ ਦਾ ਮਾਹੌਲ ਵੀ ਚੇਜ ਹੋ ਜਾਂਦਾ, ਥੋੜ੍ਹਾ ਜਿਹਾ ਚਲੋ, ਕਦੀ ਛੇ ਮਹੀਨੇ ਬਾਅਦ ਅਗਰ ਬਾਹਰੋਂ ਥੋੜਾ ਬਹੁਤ ਕੁਛ ਖਾਲੋ, ਤੇ ਕੋਈ ਦਿੱਕਤ ਨਹੀਂ, ਫੇਰ ਹਸੇ ਬਹਾਨੇ ਬੰਦਾ ਖਾ ਵੀ ਲੈਂਦਾ। ਔਰ ਦੇਖੋ ਕਈ ਚੀਜ਼ਾ ਤੇ ਮਾਰਕੀਟ ਚ, ਨਵੀਆਂ ਦੇਖਦੇ ਆ।
ਹਾਂ ਐਕਸਪਲੋਰ ਹੋ ਜਾਂਦੀ ਹੈ, ਮਾਰਕੀਟ ਐਕਸਪਲੋਰ ਹੋ ਜਾਂਦੀ ਹੈ।
ਹਾਂ, ਕੁੱਛ ਨਵੀਆਂ ਚੀਜ਼ਾਂ ਆ ਜਾਂਦੀਆਂ ਨੇ, ਕੋਈ ਫੈਸ਼ਨ ਸਾਨੂੰ ਪਤਾ ਲੱਗਦਾ। ਬਏ ਬਈ ਕਿਸ ਤਰ੍ਹਾਂ ਦਾ, ਫੈਸ਼ਨ ਚੱਲ ਰਿਹਾ ਮਾਰਕੀਟ ਚ।
ਸੈਲਰੀ ਵੀ ਚੇਂਜ ਹੁੰਦੀ ਹੈ, ਕੱਪੜਿਆਂ ਦਾ ਵੀ ਚਲਣ ਹੁੰਦਾ ਹੈ। ਸਭ ਕੁਛ ਥੋੜਾ ਮੈਨੂੰ ਤਾਂ ਕਰਕੇ ਨਾ। ਔਨਲਾਈਨ ਤੋਂ ਔਫਲਾਈਨ ਜ਼ਿਆਦਾ ਬੈਟਰ, ਪਰ ਅੱਜ- ਕੱਲ ਦੀ ਜਿਹੜੀ ਜਨਰੇਸ਼ਨ ਹੈ। ਉਹਨੂੰ ਔਫ ਫਲਾਈਨ ਹੀ ਕਰਨੀ ਪਸੰਦ ਹੈਗੀ ਹੈ। ਕਿਉਂਕਿ
ਬੱਚੇ ਕਈ ਦੇਖੋ ਬਾਹਰ ਰਹਿੰਦੇ ਨੇ, ਜਿਸ ਤਰ੍ਹਾਂ ਹੋਸਟਲ ਵਗੈਰਾ ਵਿਚ ਪੜ੍ਹਦੇ ਨੇ, ਬੱਚੇ ਦੇ ਨਹੀਂ ਪਤਾ, ਉਹਨਾਂ ਨੂੰ ਕਿੱਥੇ ਸਾਡੇ ਬਾਜ਼ਾਰ ਏ, ਕੀ ਚੀਜ਼ ਲੈਣੀ ਹੈ, ਕਿਹੜੀ ਬੁੱਕਸ ਲੈਣੀ ਹੈ, ਤੇ ਉਹ ਸਹੀ ਕਰਦੇ ਨੇ ਔਨਲਾਈਨ ਸਭ ਕੁਛ ਮੰਗਵਾ ਲੈਂਦੇ ਨੇ। ਔਰ ਉਹ ਬੱਚੇ ਕਿਤੇ ਨਾ ਕਿਤੇ ਸੇਫ ਵੀ ਰਹਿੰਦੇ ਨੇ, ਕਿ ਉਹਨਾਂ ਦੇ ਹੋਸਟਲ ਚ ਹੀ ਆ ਕੇ ਬੰਦਾ ਦੇ ਜਾਂਦਾ ਹੈ।
ਔਰ ਆਪ ਖਰੀਦ ਵੀ ਲੈਂਦੇ ਨੇ, ਔਰ ਇਹ ਬਜ਼ੁਰਗਾਂ ਵਾਸਤੇ ਵੀ ਬਹੁਤ ਅੱਛਾ ਹੈ ਦੇਖੋ ਔਨਲਾਈਨ। ਕਿਉਂਕਿ ਦੇਖੋ, ਜਿਨਾਂ ਦੇ ਬੱਚੇ ਬਾਹਰ ਰਹਿੰਦੇ ਨੇ।
ਹਾ
ਉਹ ਬਿਚਾਰੇ ਬਜ਼ੁਰਗ ਨਹੀਂ ਜਾ ਸਕਦੇ ਬਾਜ਼ਾਰ, ਤੇ ਉਹ ਆਪਣਾ ਔਨਲਾਈਨ ਆਡਰ ਕਰਕੇ ਤੇ ਆਪਣੀ ਚੀਜ਼ ਮੰਗਵਾ ਸਕਦੇ ਨੇ
ਹਾਂਜੀ- ਹਾਂਜੀ ਬਜ਼ੁਰਗਾਂ ਵਾਸਤੇ ਤਾਂ ਬੱਚਿਆਂ ਠੀਕ ਹੈਗਾ ਏ
ਹਾਂ ਜੀ ਕਿਉਂਕਿ ਦੇਖੋ ਕਈ ਸਾਡੇ ਬਜ਼ੁਰਗ ਜਾਂ ਕਈ ਭੈਣਾਂ, ਭਰਾ ਐਸੇ ਨੇ ਜੋ ਵਿਚਾਰੇ ਦੂਸਰਿਆਂ ਤੇ ਹੀ ਡਿਪੈਂਡ ਨੇ, ਥੋੜਾ ਅਪਾਹਿਜ ਨੇ ਥੋੜਾ ਨਹੀਂ ਕਰ ਮਤਲਬ ਬਾਜ਼ਾਰ ਬਜ਼ੂਰ ਜਿਆਦਾ ਜਾ ਸਕਦੇ ਉਹਨਾਂ ਵਾਸਤੇ ਬਹੁਤ ਅੱਛੀ ਚੀਜ਼ ਏ ਔਨਲਾਈਨ
ਜੀ
ਕਿਉਕਿ ਦੇਖੋ ਆਪਣੇ ਘਰ ਹੀ ਹਰ ਚੀਜ਼ ਮੰਗਵਾ ਸਕਦੇ ਨੇ ਬੈਠੇ -ਬੈਠੇ
ਹਾਂਜੀ ਜਿਸ ਤਰ੍ਹਾਂ ਸਬਜ਼ੀਆਂ ਹੋ ਗਈਆਂ ਜਾਂ ਫਿਰ ਜਿਸ ਤਰ੍ਹਾਂ ਡੇਲੀ ਦਾ ਸਮਾਨ ਸਮਾਨ ਹੋ ਗਿਆ ਉਹ ਡੇਲੀ ਤਾਂ ਨਹੀਂ ਨਿਕਲ ਸਕਦੇ ਜਦੋਂ ਕਦੀ ਕਦਾਰ ਤੋਂ ਉਹ ਵੀ ਨਿਕਲ ਨਿਕਲਦੇ ਨੇ ਲੇਕਿਨ ਡੇਲੀ ਜਿਸ ਤਰ੍ਹਾਂ ਦੁੱਧ ਹੋ ਗਿਆ ਕਈ ਵਾਰੀ ਨਹੀਂ ਲੈ ਕੇ ਆ ਸਕਦਾ ਬੰਦਾ ਹੋਰ ਬਥੇਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹਨਾਂ ਵਾਸਤੇ ਠੀਕ ਹੈ
ਹਾਂਜੀ ਉਹੀ ਨਾ ਉਹੀ ਕਹਿ ਰਹੇ ਸੀ ਕਿ ਉਹਨਾਂ ਵਾਸਤੇ ਬਹੁਤ ਅੱਛੀ ਔਨਲਾਈਨ ਚੀਜ਼ ਬਹੁਤ ਅੱਛੀ ਅੱਛੀ ਚਲਾਈ ਇਹਨਾਂ ਨੇ ਲੇਕਿਨ ਹਾਂ ਸਹੀ ਹੈ ਸਾਡੇ ਵਾਸਤੇ ਵੀ ਸਹੀ ਹੈ ਲੇਕਿਨ ਐਵੇਂ ਕਿ ਕਦੀ -ਕਦੀ ਚਲੋ ਔਨਲਾਈਨ ਵੀ- ਔਨਲਾਈਨ ਵੀ ਸਹੀ ਰਹਿੰਦਾ ਸ਼ੋਪਿੰਗ ਕਿਉਂਕਿ ਕਈ ਵਾਰੀ ਐਸੀ ਚੀਜ਼ਾਂ ਹੁੰਦੀਆਂ ਨੇ ਸਾਨੂੰ ਮਾਰਕੀਟ ਚ ਮਹਿੰਗੀਆਂ ਮਿਲਦੀਆਂ ਨੇ ਔਨਲਾਈਨ ਸਤਸਤੀਆ ਮਿਲ ਜਾਂਦੀਆਂ ਨੇ
ਹਾਂਜੀ ਉਹੀ ਹੈਗੀ ਸਾਈਡ ਇਫੈਕਟ ਵੀ ਹੈਗਾ ਹਰ ਚੀਜ਼ ਦਾ ਔਰ ਇੱਕ ਪੋਜੀਟਿਵ ਇਫੈਕਟ ਵੀ ਹੈਗਾ
ਹਾਂ ਬਸ ਉਹੀ ਗੱਲ ਹੈਗੀ ਆ ਨਾ ਔਨਲਾਈਨ ਵੀ ਅੱਛਾ ਹੈ ਵੈਸੇ ਬਹੁਤ ਅੱਛੀ ਚੀਜ਼ ਹੈ ਔਨਲਾਈਨ ਵੀ ਮਗਰ ਉਹਦਾ ਹੈ ਵੀ ਅਗਰ ਛੋਟਾ ਵੱਡਾ ਹੋ ਜਾਵੇ ਰਿਟਰਨ ਦਾ ਬਹੁਤ ਚਕਰ ਕਰਨ ਦਾ ਰਿਟਰਨ ਚ ਪਤਾ ਕਿਂ ਮੈਨੂੰ ਬਹੁਤ ਅਲ ਪਸੰਦ ਹੈ ਰਿਟਰਨ
ਮੈਨੂੰ ਲੱਗਦਾ ਕਿ ਵੀ ਸਬਜ਼ੀਆਂ- ਸੁਬਜੀਆਂ ਹੋਈਆਂ ਜਾਂ ਫ਼ਿਰ
ਹਾਂ ਐਸੀੇ ਚੀਜ਼ਾਂ ਅਸੀਂ ਮੰਗਵਾ ਸਕਦੇ ਹਾਂ
ਸਬਜ਼ੀਆਂ ਮੈਨੂੰ ਬਹੁਤ ਚੰਗੀਆ ਲੱਗਦੀ ਨੇ ਕਿਉਂਕਿ ਮੈਂ ਹਜੇ ਤੱਕ ਜਿਹੜੇ ਵੀ ਸਬਜ਼ੀ ਐਕਸਪੀਰੀਅਸ ਹੈ ਨਾ ਮਨ ਬਹੁਤ ਚੰਗੀ ਸਬਜ਼ੀ ਆਈ ਏ ਔਰ ਰੇਟ ਵੀ ਨਾ ਘੱਟ ਹੀ ਹੁੰਦਾ ਵੱਧ ਨੀ ਹੁੰਦਾ
ਹਾਂਜੀ ਉਹੀ ਨਾ ਕਿ ਕਿਤੇ ਨਾ ਕਿਤੇ ਬਹੁਤ ਅੱਛੀ ਚੀਜ਼ ਹੈ ਓਨਲਾਈਨ ਵੀ
ਹਾਂਜੀ -ਹਾਂਜੀ
ਔਫਲਾਈਨ ਵੀ ਸਹੀ ਏ ਫਿਰ ਬੰਦਾ ਐਵੇ ਇੱਕ ਚ ਤੁਸੀਂ ਔਨਲਾਈਨ ਇੱਕ ਚੀਜ਼ ਮੰਗਵਾ ਸਕਦੇ ਹੋ ਔਫਲਾਈਨ ਚ ਅਸੀ ਬਹੁਤ ਸਾਰੀਆਂ ਚੀਜ਼ਾਂ
ਆਪਣੇ ਘੱਟ ਆਪਣੇ ਨੁਕਸਾਨ ਤੇ ਆਪਣੇ ਦੋਨਾਂ ਦੇ ਹੈਗੇ ਨੇ
ਉਹੀ ਨਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ ਅਗਰ ਫਾਇਦੇ ਵੀ ਨੇ ਤੇ ਕਿਤੇ ਨਾ ਕਿਤੇ ਕੋਈ ਇੱਕ ਅਧਾ ਨਕਸਾਨ ਨੁਕਸਾਨ ਵੀ ਏ
ਨਾ ਅਗਰ ਸਾਡੇ ਕੋਲ ਟਾਈਮ ਨਹੀਂ ਹੈ ਤੇ ਅਸੀਂ, ਔਨਲਾਈਨ ਮੰਗਵਾ ਲੈਂਦੇ ਆ ਚੌਇਆ ਹੋਇਆ ਮਿਲਦਾ ਏ ਜੋ ਮਾਰਕੀਟ ਚ ਪੈਸੇ ਦੇਣੇ ਨੇ ਅਸੀਂ ਫਟਾਫਟ ਕਿਤੇ ਐਮਰਜੈਂਸੀ ਜਾਣਾ ਹੁੰਦਾ ਔਨਲਾਈਨ ਮੰਗਵਾ ਕੇ ਪਾ ਸਕਦੇ ਹਾਂ
ਹਾਂਜੀ, ਇਹ ਤਾਂ ਹੈ।
ਇਸੇ ਕਰਕੇ ਨਾ ਔਰ ਅਗਰ ਸਾਡੇ ਕੋਲ ਟਾਈਮ ਹੈ ਤਾਂ ਅਸੀਂ ਔਨਲਾਈਨ ਜਾ ਸਕਦੇ ਹਾਂ ਫਿਰ ਸਿਲਾਈ ਕਰਵਾ ਸਕਦੇ ਹਾਂ ਉਹਨੂੰ ਕਿ ਦੇਖੋ ਸਿਲਾਈ ਵਾਲੇ ਵੀ ਬੋਤ ਪੈਸੇ ਮੰਗਦੇ ਨੇ।
ਏਸ ਕਰਕੇ ਰੇਡੀਮੇਡ ਲੈਨ ਚ ਜਾਦਾ ਫੈਦੈ, ਕਿਉਂਕਿ ਦੇਖੋ ਹੱਥੋਂ ਹੱਥ ਇੱਕ ਤਾਂ ਪਾ ਸਕਦੇ ੳ
ਵੀ ਕਈ ਵਾਰੀ ਐਸਾ ਹੁੰਦਾ ਏ ਕਿ ਅ ਜੋ ਸਿਲਾਈ ਕਰਦੇ ਨੇ ਨਾ ਉ ਕਈ ਵਾਰੀ ਕੱਪੜਾ ਖ਼ਰਾਬ ਕਰ ਦਿੰਦੇ ਨੇ। ਮੇਰੇ ਨਾਲ ਹੋ ਚੁੱਕਿਆ ਇੱਕ ਐਸਾ ਮੇਰਾ ਫੇਵਰੇਟ ਸੂਟ ਸੀ ਬਹੁਤ ਫੇਵਰੇਟ ਸੂਟ ਸੀ ਕਲਰ ਬਹੁਤ ਪੈ ਸੀ ਉ ਐਸਾ ਕੀਤਾ ਮੈਨੇ ਮੁਸ਼ਕਿਲ ਨਾਲ ਦੋ ਵਾਰੀ ਪਾਇਆ ਵਿਚਾਰਾ ਰੁਲਦਾ ਈ ਪਿਆ ਸੀ।
ਹਾਂ ਕਦੀ ਕੀਦਾਰ ਹੋ ਜਾਂਦਾ ਐ ਵੀ।
ਕਈ ਵਾਰ ਹੋ ਜਾਂਦਾ ਏ ਵੈਸੇ ਉ ਈ ਸਾਰੇ ਸੂਟ ਸਿਲਦੇ ਸੀ। ਤੇ ਉ ਸਈ ਸਿਲਦੀ ਸੀ ਉ ਸੂਟ ਚ ਪਤਾ ਨੀ ਉਸਨੂੰ ਕਿਆ ਉ ਖੁਦ ਪਰੇਸ਼ਾਨ ਸੀ ਕਿ ਦੀਦੀ ਪਤਾ ਨੀ ਸੂਟ ਵਿਚ ਕੀ ਹੋ ਗਿਆ, ਮੈਂ ਕਿਹਾ ਚੱਲ ਹੁਨ ਨਾ ਤੂੰ ਨਾ ਜਾਨ ਕੇ ਮੈਂ ਕੀਤਾ ਹੁਨ ਜੋ ਹੋਗਾ ਠੀਕ ਐ।
ਹਾਂਜੀ ਉ ਤਾਂ ਹੈ ਈ ਕਦੀ-ਕਦੀ ਹੋ ਵੀ ਜਾਂਦੈ।
ਹਾਂ ਕਦੇ ਕਦੀ ਹੋ ਜਾਂਦਾ ਦੇਖੋ ਹੁਨ ਉਸਨੂੰ ਬੋਲ ਕੇ ਚਿਲਾ ਕੇ ਕੋਈ ਫੈਦਾ ਨੀ ਹੈ। ਕਿ ਦੇਖੋ ਹਮੇਸ਼ਾ ਉਈ ਕੱਪੜੇ ਸਿਲਦੀ ਸੀ ਸਾਡੇ ਮੁਹੱਲੇ ਚ ਤੇ ਉਈ ਕੱਪੜੇ ਸਿਲਦੀ ਐ ਤੇ ਫੇਰ ਸਾਰੇ ਈ ਕੱਪੜੇ ਉਦੇ ਕੋਲ ਸਵਾਈ ਦੇ ਨੇ। ਤੇ ਫੇਰ ਉਨੇ ਦਸ ਸੂਟ ਸਈ ਸਿਤੇ ਨੇ ਉਨੇ ਇੱਕ ਉਦੇ ਕੋਲੋਂ ਵਿਚਾਰੀ ਕੋਲੋਂ ਗਲਤ ਹੋ ਗਿਆ। ਤੇ ਕੁਛ ਨੀ ਕਹਿ ਸਕਦੇ ਨਾ ਹ ਉ ਵਿਚਚਾਰੀ ਖੁਦ ਕੈ ਰਈ ਸੀ ਕੈਰੀ ਦੀਦੀ ਮੈਂ ਬਹੁਤ ਬਹੁਤ ਉ ਹੈਗੀ ਆ, ਪਤਾ ਨੀ ਕਿਵੇਂ ਤੁਹਾਡਾ ਸੂਟ ਐ ਗ਼ਲਤ ਹੋ ਗਿਆ। ਮੈਂ ਕਿਆ ਚੱਲ ਕੋਈ ਨਾ ਹੁਨ ਹੋ ਗਿਆ ਸਈ ਏ ਫੇਰ ਵੀ ਉਨੇ ਵਿਚਾਰੀ ਨੇ ਬਹੁਤ ਸਈ ਕਰਨ ਦੀ ਕੋਸ਼ਿਸ਼ ਕੀਤੀ ਆ ਆਪਨੇ ਵੱਲੋਂ
ਦੁਬਾਰਾ ਵਿਚਾਰੀ ਨੇ ਉਦੇੜ ਕੇ ਸਾਰਾ ਸਈ ਕੀਤੈ ਸਿਲਾਈ ਵੀ ਮੇਰੇ ਕੋਲੋਂ ਅੱਧੀ ਲਈਏ ਉਨੇ ਕੈ ਰੀ ਦੀਦੀ ਕੋਈ ਨਾ ਉ ਤੇ ਪੂਰੀ ਨੀ ਲੈ ਰਈ ਸੀ ਮੈਂ ਕਿਹਾ ਕੋਈ ਨੀ ਹੁਨ ਤੂੰ ਮੈਨਤ ਤੇ ਕੀਤੀ ਇਦੇ ਤੇ ਚੱਲ ਥੋੜੀ ਤੇ ਲੈਈ ਲੈ।
ਹਾਂਜੀ-ਹਾਂਜੀ ਠੀਕ ਹੋਰ ਕੋਈ ਗੱਲ ਨੀ ਕਿੱਥੇ ਐ ਵੀ ਬੋਤ ਏ।
ਹਾਂ ਨਈ ਫੇਰ ਦਿੱਤੀ ਉਨੂੰ ਬੇਚਾਰੀ ਲੈ ਨੀ ਰਈ ਸੀ ਕੈ ਰੀ ਨਈ ਦੀਦੀ ਸੂਟ ਗਲਤ ਹੋ ਗਿਆ ਮੈਂ ਕਿਹਾ ਕੋਈ ਨੀ ਹੁਨ ਤੂੰ ਜਾਨ ਕੇ ਤੇ ਕੀਤਾ ਨੀ ਜਾਨ ਕੇ ਕੀਤਾ ਹੋਵੇ ਤੇ ਬਈ ਚਲੋ ਕੈ ਦਿੰਦਾ ਬੰਦਾ।
ਏ ਐ ਗੱਲ ਨਾ ਬੋਤ ਘੱਟ ਲੋਕ ਸਮਝਦੇ ਨੇ ਅੱਜ ਕੱਲ੍ਹ ਤਾਂ ਹੋਰ ਵੀ ਮੈਂ ਦੇਖਦੀ ਪਈ ਆਂ ਕਿ ਕੱਲਯੁੱਗ ਵਿੱਚ ਨਾ ਅੱਜ-ਅੱਜ ਕੱਲ ਬੰਦੇ ਨੂੰ ਬੰਦਾ ਨੀ ਸਮਝਦਾ ਲੋਕੀ ਬਸ ਸਮਚਦੇ ਨੇ ਆਪਣਾ ਫੈਦਾ ਹੋ ਜਾਏ ਸਾਡਾ। ਐ ਨੀ ਸੋਚਦੇ ਕਿ ਜਾਂ ਹੋਰ ਲੋਕੀ ਬੋਤ ਘੱਟ ਹੁੰਦੇ ਨੇ ਇਸ ਤਰੀਕੇ ਦੇ।
ਹਾਂਜੀ ਨਈ ਦੇਖੋ ਅਗਲੇ ਦੀ ਮਿਹਨਤ ਤੇ ਲੱਗਿਆ ਹੁਨ ਉਸਨੇ ਵੀ ਜਾਨ ਕੇ ਖ਼ਰਾਬ ਨੀ ਕੀਤਾ।
ਹੋਰ ਕੀ ਉਨੂੰ ਕੀ ਫਾਇਦਾ ਹੋਨਾ ਸੀ।
ਹੋਰ ਉਦਾ ਤੇ ਕਸਟਮਰ ਖ਼ਰਾਬ ਹੁੰਦਾ ਨਾ ਫੇਰ ਏਦਾਂ। ਤੇ ਫੇਰ ਉ ਕੈਨ ਲੱਗ ਗਈ ਨਈ ਦੀਦੀ ਮੈਂ ਨੀ ਲੈਨੇ ਮੈਂ ਕਿਆ ਨਈ ਚੱਲ ਤੂੰ ਆਪਨੀ ਰੀਲ ਬੁੱਕਰਮ ਦੇ ਪੈਸੇ ਤੇ ਲੈ ਹੋਰ ਜਾਦਾ ਨਈ ਤੇ ਆਪਨੀ ਮੇਨਤ ਦੇ ਤੇ ਲੈ ਲੈ ਥੋੜੇ ਜੇ ਤੇ ਲੈ ਲੈ। ਬੜੀ ਮੁਸ਼ਕਿਲ ਲਏ ਉਸਨੇ ਪੈਸੇ ਲੇਕਿਨ ਹਾਂ ਆਵੇ ਫੇਰ ਮਨ ਦੁਖੀ ਹੋਇਆ ਮੇਰਾ ਬਹੁਤ ਕਿ ਮੇਰਾ ਇੰਨਾ ਅੱਛਾ ਫੇਵਰੇਟ ਸੂਟ ਸੀ।
ਪਰੇਸ਼ਾਨ ਵੀ ਹੋਈ ਥੋੜ੍ਹਾ ਫੇਰ ਮੈਨੇ ਕਿਆ ਚਲੋ ਹੁਨ ਕੀ ਕਰ ਸਕਦੇ ਆਂ। ਸ਼ਾਇਦ ਕਿਸਮਤ ਚ ਨੀ ਸੀ ਐ ਪਾਨਾ ਮੇਰੀ ਇੰਝੇ ਈ ਪਿਆਇਆ ਸੂਟ ਮੈਂ ਕਦੇ ਮੈਂ ੳਨੂੰ ਵੇਖ ਕੇ ਖੁਸ਼ ਹੋ ਜਾਨੀ ਆ ਕਿ ਹਾਂ ਪੇਆ ਹੋਏਆ।
ਹਾਂ ਕੋਈ ਕੋਈ ਚੀਜ਼ ਫੇਵਰੇਟ ਹੋ ਹੁੰਦੀ ਐ ਨਾ। ਤੇ ਫੇਰ ਦੁੱਖ ਲੱਗਦਾ ਖ਼ਰਾਬ ਹੋ ਗਈ ਏ।
ਹਂਜੀ, ਚਲੋ ਠੀਕ ਏ। ਗੱਲ ਕਰਕੇ ਬੋਤ ਅੱਛਾ ਲਗੇਆ ਤੁਆਡੇ ਨਾਲ, ਫੇਰ ਜ਼ਰੂਰ ਗੱਲ ਕਰਦੇ ਆਂ, ਸਤਿ ਸ਼੍ਰੀ ਅਕਾਲ।